ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ, ਵੀਰ ਜੀ।
ਸਤਿ ਸ੍ਰੀ ਅਕਾਲ, ਭਾਜੀ ਹੋਰ ਕੀ ਹਾਲ ਨੇ।
ਵਧੀਆ ਜੀ ਤੁਸੀਂ ਸੁਣਾਓ।
ਆਪਾਂ ਵੀ ਵਧੀਆ, ਹੋਰ ਕੀ ਕਰ ਰਹੇ ਹੋ?
ਕੁਛ ਨਹੀਂ ਵ ਰੋਟੀ ਖਾ ਕੇ ਉੱਤੇ ਸੈਰ ਕਰਨ ਆਇਆ, ਕੋਠੇ ਤੇ
ਆ ਸੈਰ ਹੀ ਕਰਦੇ ਪਏ ਤਾਂ
ਹਾਂਜੀ
ਫਿਰ ਸੌਂਦੇ ਕਿੰਨੇ ਵਜੇ ਓ, ਸਾਢੇ ਗਿਆਰਾਂ ਤਾਂ ਹੋ ਗਏ ਆ।
ਹਾਂਜੀ-ਹਾਂਜੀ, ਉਹ ਬਸ ਮੈਂ ਜੋਬ, ਮਤਲਬ ਕਿ ਪੜ੍ਹਦਾ ਪਿਆ ਸੀ ਅਤੇ ਲੇਟ ਹੋ ਗਿਆ ਸੀ। ਰੋਟੀ ਖਾਣ ਤੋਂ। ਕੋਲਜ ਜਾਨਾ।
ਅੱਛਾ, ਕੋਲਜ 'ਚ ਹੋ ਗਏ ਓ।
ਹਾਂਜੀ- ਹਾਂਜੀ
ਅੱਛਾ, ਕੀ ਲੀਤਾ ਕੋਲੇਜ ਇਚ।
ਕਲੋਜਇਚ, ਮੈਂ ਜੇ ਮਤਲਬ ਕਿ ਉਹ ਕਰਦਾ ਵਾ, ਬੀ ਐਸ ਸੀ
ਅੱਛਾ ਬੀ ਐੱਸ ਸੀ ਕਰਦੇ ਹੋ।
ਹਾਂਜੀ।
ਅ ਗੇਮ ਕੀ ਏ?
ਹਾਂਜੀ।
ਮ ਹਾ ਗੇਮ ਕੀ ਹੈਗਾ ਤਾਡਾ?
ਮਤਲਬ
ਗੋਲ ਹਾਂ, ਗੋਲ ਕੀ ਏ ਤੂਆਡਾ?
ਗੋਲ ਏ ਜੀ ਮੇਰਾ ਸ਼ਿਪ ਦਾ ਪਾਏਲਟ ਬਨਨੈ।
ਅੱਛਾ, ਨੇਵੀ ਏਚ ਜਾਣੈ।
ਹਾਂਜੀ।
ਚਲੋ ਵਦੀਐ।
ਅੱਛਾ ਜੀ।
ਤੇ ਨੇਵੀ ਲਈ ਧਾਨੂੰ ਬਾਰ ਟ੍ਰੇਨਿੰਗ ਲਈ ਨੀ ਜਾਣਾ ਪਏਗਾ?
ਟ੍ਰੇਨਿੰਗ-ਟ੍ਰੇਨਿੰਗ ਨੀ ਹੁੰਦੀ ਜੀ ਓਦੀ ਸਿੱਧਾ ਜੁਆਇਨਿੰਗ ਹੁੰਦੀ ਏ ਤੇ ਫੇਰ ਜੁਆਇਨਿੰਗ ਦੇ ਵੇਚ ਓ ਸਖਾ ਦੇਂਦੇ ਆ।
ਮੈਂ ਰੀਲਾਂ-ਰੂਲਾਂ ਚ ਵੇਖੇਆ ਓਦਾ ਏਕ ਸਾਲ ਦਾ ਕੋਰਸ-ਕੁਰਸ ਹੁੰਦੈ।
ਨਹੀਂ ਓ ਫੇਰ ਸੈ਼ਦ ਬੀ ਐਸ ਸੀ ਦੇ ਨਾਲ ਈ ਸਖਾ ਦੇਂਦੇ ਹੋਨਗੇ।
ਹੂੰ, ਪਤਾ ਨੀ, ਆਪਾਂ ਤੇ ਬੀ ਏ ਕੀਤੀ ਏ ਸਾਣ ਕੀ ਪਤਾ ਐ।
ਸੁਜੈਸ਼ਨ ਲੈਣੀ ਹੀ ਇੱਕ?
ਹਾਂਜੀ ਬੋਲੋ।
ਮੈਂ ਤਾਨੂੰ ਪੁੱਛਣਾ ਸੀ ਕਿ ਜੇ ਮੈਂ ਬੀ ਐਸ ਸੀ ਕਾਰਕੇ ਬਾਰ ਜਾ ਕੇ ਨੇਵੀ ਜੁਆਏਨ ਕਰਾਂ ਜਾਂ ਫੇਰ ਏਥੋਂ ਈ ਇੰਡੀਅਨ ਈ?
ਨਹੀਂ ਬਾਰ ਆਲੇ ਏਦੱਰ ਆਂਦੇ ਨੇ, ਇੰਡੀਆ ਚ ਸਟੱਡੀ ਕਰਣ
ਅੱਛਾ ਜੀ।
ਤੇ ਆਪਣੇ ਇੰਡੀਆ ਅਲੇ ਬਾਰ ਜਾਂਦੇ ਨੇ, ਇੰਡੀਆ ਆਲੇ ਤਾਂ ਜਾਂਦੇਨ ਓਨਾਂਨ ਪੀ ਆਰ ਦਾ ਹੁੰਦੈ, ਪੀ ਆਰ ਮਿਲ ਜੇ ਸਾਨੂੰ।
ਹਾਂਜੀ।
ਓ ਸਾਰਾ ਰੋਲ ਐਈ ਏ ਨੀ, ਯੂਨੀਵਸਿਟੀਆਂ ਲੇ ਸਾਰੇ ਬਾਰ ਦੇ ਬੈਠੇ ਦੇ ਆਂ।
ਹਾਂਜੀ, ਮੈਂ ਮਤਲਬ ਕਿ ਪਿੱਛੇ ਮਤਲਬ ਰਿਸਰਚ ਕੀਤੀ ਅਪਨੇ ਪਿਛਲੇ ਕਈ ਸਾਲਾਂ ਤੋਂ ਜਾਦਾ ਜੇੜੀ ਜਵਾਨ ਮੁੰਡੇ ਨੇ, ਕੁੜੀਆਂ, ਬਾਰ ਜਾਂਦੀ ਪੀਆਂ ਨੇ।
ਓ ਬਾਰ ਦਾ ਚੱਕਰ ਸਾਰਾ ਐਈਓ ਏ ਕਿ ਪੈਹਾ ਜਾਦਾ ਐ, ਤੇ ਮੇਨ ਫੋਕਸ ਹੈਗੈ ਪੀ ਆਰ ਵੱਲ ਬੰਦਾ ਓਥੇ ਸੈਟਲ ਹੋ ਜੇ, ਫੇਰ ਬੰਦਾ ਚੰਗਾ ਪੈਹਾ ਕਮਾ ਲੈਂਦਾ, ਅਪਣਾ ਬੈਕਰਾਊਂਡ ਵਦੀਆ ਕਾਰ ਲੈਂਦੈ।
ਹਾਂਜੀ ਪਰ ਬਾਰ ਵੀ ਓਹੀ ਜਾਂਦੇ ਨੇ ਨਾ, ਜਿਵੇਂ ਮਤਲਬ ਮਿਡਲ ਕਲਾਸ ਬਾਰ ਗੇਆ ਤੇ ਪਿੱਛੇ ਤੇ ਓਦੇ ਕੋਈ ਨੀ ਹੈਗਾ, ਪਰ
ਆਈਓ ਚੱਕਰ ਏ ਮੈਂ, ਐਈਓ ਚੱਕ ਕਰੇ ਮੈਂ ਵੀ ਬਾਰ ਈ ਜਾਣਾ ਸੀ, ਮੈਂ ਘਾਰ ਇਕੱਲਾ ਕੱਲਾ ਹੈਗਾਂ, ਇਸ ਕਰਕੇ ਜਾ ਨੀ ਸਕਦਾ।
ਜਿਵੇ ਸਾਡੇ ਇੱਧਰ ਜੱਟ ਹੈਗੇ ਨੇ, ਓ ਮਤਲਬ ਕਿ ਓਨਾਂ ਦੀ ਪੈਲੀ-ਪੂਲੀ ਬੜੀ ਹੈਗੀ ਏ, ਓ ਅਪ ਅਪਣੇ ਮੁੰਡੇਆਂ ਨੂੰ ਭੇਜ ਦੇਂਦੇ ਨੇ।
ਉਂਜ ਜੱਟਾਂ ਚ ਵੈਹੇ ਵੀ ਦਲੇਰੀ ਬੜੀ ਹੁੰਦੀ ਐ, ਓ ਕੱਲਾ-ਕੱਲਾ ਮੁੰਡਾ ਵੀ ਹੋਏ ਭੇਜ ਦੇਂਦੇ ਆ।
ਹਾਂਜੀ।
ਪੈਹਾਂ ਦਾ ਤੇ ਚਲੋ ਕੋਈ ਚੱਕਰ ਨੀ ਹੁੰਦਾ, ਸਟੱਡੀ ਲੋਨ ਵਗੈਰਾ ਸਬ ਕੁੱਛ ਮਿਲ ਜਾਂਦੇ ਆ। ਅਪਣਾ ਬੰਦਾ ਰਾਮ ਨਾਲ ਚਲ ਜਾਂਦੈ, ਉਤਰ ਵੀ ਜਾਂਦੇ ਆ ਲੋਨ-ਲੂਨ ਸਬ ਬੰਦਾ ਤਾਰ ਲੈਂਦੈ, ਬਾਰ ਜਾ ਕੇ ਕਾੰਮ ਮਿਲ ਜੇ ਜਦੋਂ।
ਹਾਂਜੀ।
ਬਾਰ ਹੈ ਵੀ ਵਦੀਆ, ਨਹੀ ਵੀ ਹੈ। ਬਾਕੀ ਐ ਬੰਦਾ ਪਾੰਜ-ਛੇ ਸਾਲ ਲਾ ਲੈਂਦੈ, ਜ਼ਿੰਦਗੀ ਬਦਲ ਜਾਂਦੀ ਓਦੀ।
ਅੱਛਾ। ਤੇ ਪਰ ਬਾਰ ਕੈਂਦੇ ਆ ਕਿ ਆਪਣੇ ਏਥੋਂ ਦੀ ਕਰੰਸੀ ਤੇ ਓਥੋਂ ਦੀ ਕਰੰਸੀ ਚ ਫ਼ਰਕ ਬੜੈ?
ਕਰੰਸੀ 'ਚ ਫਰਕ ਅਔਟੋਮੈਟਿਕ ਹੋਣਾ। ਹੁਣ ਯੂ ਐਸ ਏ ਨਾਈਟੀਈ ਸੈਵਨ 'ਤੇ ਚੱਲਦਾ ਪਿਆ। ਹੁਣ ਆਪੇ ਹਿਸਾਬ ਲਾ ਲਓ, ਜੇ ਉੱਥੇ ਸੌ ਰੁਪਏ ਦੀ ਵੀ ਦਿਹਾੜੀ ਮਾਰੀ ਆਪਾਂ ਤੇ ਇੱਥੇ ਆ ਕੇ ਸਾਡੇ ਦੇ ਸੋ ਰੁਪਏ ਬਣ ਜਾਣੇ ਆ।
ਹਾਂਜੀ, ਪਰ ਉਹ ਕਹਿੰਦੇ ਆ ਕਿ ਜਿਸ ਹਿਸਾਬ ਨਾਲ ਉੱਥੇ ਕਮਾਈਆਂ, ਉਸ ਹਿਸਾਬ ਨਾਲ ਖਰਚੇ ਵਗੈਰਾ ਵੀ ਬੜੇ ਆ।
ਖਰਚੇ ਐ, ਪਰ ਉਹ ਤੇ ਆਪਣੇ ਉੱਤੇ ਆ ਨਾ ਜੇ ਆਪਾਂ ਸੇਵ ਸੇਵਿੰਗ ਕਰਾਂਗੇ। ਫਾਲਤੂ ਕੰਮਾ ਚ ਨਾ ਡਾਈਏ। ਆਪਣਾ, ਥੋੜ੍ਹਾ ਆਪਣਾ ਥੋੜ੍ਹਾ ਆਪਣਾ ਕਰੀਏ, ਬਈ ਆਪਣਾ ਕੋਈ ਕੰਮ ਖੋਲ੍ਹ ਲਏ, ਜਿੱਦਾਂ ਆਪਾਂ ਸੇਵਿੰਗ ਫਾਲਤੂ ਕੇ ਆਪਣੀ ਕਾਰ ਕੋਲ ਨਾ ਲੈ ਕੇ ਪੈਹਾ ਜੋੜ ਕੇ ਆਪਾਂ ਉਦੋਂ ਛੋਟਾ ਹੱਥੀ ਵਗੈਰਾ ਖਰੀਦ ਲਈਏ।
ਅੱਛਾ ਜੀ।
ਐਮਾਜੋਨ ਦਾ ਡਿਲੀਵਰੀ ਡਿਲੂਵਰੀ ਦਾ ਕੰਮ ਕਰ ਲੋੋ।
ਅੱਛਾ ਜੀ।
ਕੰਮ ਨਾ ਕੰਮ ਦੀ ਟੈਨਸ਼ਨ ਹੋਏਗੀ ਬੰਦੇ ਨੂੰ, ਜਦੋਂ ਮਨ ਕੀਤਾ ਆਪਣਾ ਕੰਮ ਕਰ ਲਿਆ।
ਹਾਂਜੀ, ਹਾਂਜੀ।
ਨਾਲੇ ਬੈਕਗਰਾਉਂਡ ਵੀ ਵਧੀਆ ਹੋ ਜੇਗਾ, ਸੇਵਿੰਗ-ਸੁਵਿੰਗ, ਫਿਰ ਬੰਦਾ ਜੋ ਮਰਜ਼ੀ ਲਏ, ਗੱਡੀ ਗੁੱਡੀ ਜੋੋ ਮਰਜੀ ਲਿਆਏ।
ਅੱਛਾ, ਮੈਂ ਮਤਲਬ ਕਿ ਸੋਸ਼ਲ ਮੀਡੀਆ ਦੇ ਮੁੰਡਿਆਂ ਨੂੰ ਵੇਖਦਾ, ਉਹ ਮਤਲਬ ਕੀ ਏ, ਲਗਜ਼ਰੀ ਲਾਈਫ ਦੀ।
ਫੇਕ ਲਾਈਫ ਏ ਸੋਸ਼ਲ ਮੀਡੀਆ ਤੇ, ਜੋ ਸਾਨੂੰ ਵਿਖਦਾ ਉਹ ਕਦੇ ਨਹੀਂ ਹੁੰਦਾ।
ਅੱਛਾ ਜੀ। ਮਤਲ
ਜੋ ਬਾਹਰ ਗਏ, ਜਿੰਨਾਂ ਨੂੰ ਤੁਸੀਂ, ਜਿਹੜੇ ਬਾਹਰ ਗਏ, ਉਹਨਾਂ ਕੋਲ ਪੁੱਛੋਗੇ ਵੀ ਕੀ ਵਧੀਆ, ਉਹ ਤੁਹਾਨੂੰ ਬਾਹਰ ਜਾ ਕੇ ਜਾਣਗੇ, ਕਿ ਇੰਡੀਆ ਜ਼ਿਆਦਾ ਵਧੀਆ ਸੀ ਆਪਣਾ। ਕੀ ਉੱਥੇ ਆਰਾਮ ਨਾਲ ਰੋਟੀ ਤੇ ਮਿਲਦੀ ਸੀ, ਘਰੋਂ ਖਾਣ ਲਈ। ਕਿ ਬਾਹਰ ਆ ਕੇ ਸਾਨੂੰ ਆਪ ਬਣਾਣੀ ਪੈਂਦੀ ਏ, ਜੇ ਉਹੋ
ਪਰ ਮੇਰੇ ਯਾਰ ਹੈਗੇ ਨੇ, ਉਹ ਵੀਡੀਓ ਭੇਜਦੇ ਨੇ, ਉਹ ਤਾਂ ਬਾਹਰ ਇੰਜੋਏ ਕਰਦੇ ਹੁੰਦੇ ਆ।
ਉਹ ਬ ਉਹੀ ਹੁੰਦਾ ਨਾ, ਵੀਕਐਂਡ ਤੇ ਤੁਹਾਨੂੰ ਦੋ ਫੋਟੋਆਂ ਪਾ ਦਿੰਦੇ ਆ, ਫਿਰ ਉਹਨਾ ਨੂੰ ਵੇਖ ਕੇ ਹੁੰਦਾ ਈ ਏ। ਜ਼ਿੰਦਗੀ ਬੜੀਆ ਦਾ ਜੀਂਦੇ ਪਏ ਆ।
ਹਾਂਜੀ।
ਮੇਰਾ ਯਾਰ ਵੀ ਇੰਗਲੈਂਡ ਹੁੰਦਾ, ਮੇਰੇ ਯਾਰ ਸਾਰੇ ਪਾਸੇ ਇੰਗਲੈਂਡ, ਅਮਰੀਕਾ, ਆਸਟ੍ਰੇਲੀਆ
ਪਰ ਸਭ ਐਵੇਂ ਈ ਏ, ਕੋਈ ਅਮਰੀਕਾ ਆਲੇ ਤੇ ਫਸੇ ਦੇ ਨੇ। ਉਹ ਵਾਪਸੀ ਆ ਨਹੀਂ ਸਕਦੇ, ਡੋਂਕੀਆਂ ਮਾਰ ਕੇ ਗਏ ਵੇ ਉਹ ਪਹਿਲੇ। ਕਨੇਡਾ ਗਏ ਸੀ, ਤੇ ਕਨੇਡਾ ਉਹਨਾਂ ਨੂੰ ਚਾਰ ਮਹੀਨੇ ਕੰਮ ਨੀ ਮਿਲਿਆ। ਫੇਰ ਉਹ ਸੱਤ ਲੱਖ ਰੁਪਏ ਔਰ ਲਾ ਕੇ, ਡੋਂਕੀ ਦੇ ਰਸਤੇ ਤੋਂ ਅਮਰੀਕਾ ਗਏ ਨੇ।
ਅੱਛਾ ਜੀ।
ਤੇ ਹੁਣ ਅਮਰੀਕਾ, ਫੇਰ ਉਹ ਪਿੱਛੇ ਟਰੰਪ ਨੇ ਸਖਤਾਈ ਜ਼ਿਆਦਾ ਕਰਤੀ ਸੀ।
ਹਾਂਜੀ, ਹਾਂਜੀ।
ਉਹਨੂੰ ਲੁਕ ਕੇ ਰਹਿਣਾ ਪਿਆ ਨਾਲ, ਫੇਰ ਉਹਦਾ ਆ ਗਿਆ ਸੀ, ਵਰਕ ਪਰਮਿਟ ਆ ਗਿਆ ਸੀ ਉਹਦਾ। ਹੁਣ ਸਟੋਰ ਤੇ ਕੰਮ ਕਰਦਾ ਵੇ
ਤੇ ਮਤਲਬ ਤੁਹਾਡੇ ਹਿਸਾਬ ਨਾਲ ਇਹ ਸ਼ਿਫਟਾਂ ਦਾ ਕੀ ਸਾਬ ਏ, ਮਤਲਬ ਕਈ ਮੁੰਡੇ ਰਾਤੀ ਸ਼ਿਫਟ ਫਟਾ ਵੀ ਲਾਦੇ ਨੇ।
ਸ਼ਿਫਟਾ ਦਾ ਇਹ ਹਿਸਾਬ ਏ, ਕਿ ਜਿਹੜਾ ਸਟੂਡੈਂਟ ਬੇਸ ਤੇ ਗਿਆ ਤਾਂ ਹੁੰਦਾ ਬੱਚਾ
ਅੱਛਾ।
ਉਹ ਆਪਣੇ ਸਕੂਲ-ਕੋਲਜ ਟਾਈਮ ਵਿਚ ਸਿਰਫ ਵੀਕ ਦੇ ਟਵਣਟੀ ਅਵਰਸ ਕੰਮ ਕਰ ਸਕਦਾ।
ਅੱਛਾ, ਬਾਕੀ ਪੜੇਗਾ।
ਬਾਕੀ, ਉਹ ਪੜੇਗਾ। ਨਹੀਂ ਕੋਲੇਜ ਦੇ ਇੱਕ ਦੋ ਦਿਨ ਦਾ ਹੀ ਹੁੰਦਾ, ਵੀਕ ਵਿਚ ਇਕ ਦੋ ਵਾਰ ਜਾਣਾ ਹੁੰਦਾ ਕੋਲੇਜ।
ਅੱਛਾ ਜੀ।
ਤੇ ਬਾਕੀ ਆਪਣਾ ਵੀ ਉਹ ਪਹਿਲੇ ਜਦੋਂ ਬੰਦਾ ਬਾਹਰ ਜਾਂਦਾ, ਤਾਂਹੀਦੇ ਫੰਡਸ ਵਗੈਰਾ ਵੇਖਦਾ ਕਿ ਉਹ ਅਫੋਰਡ ਕਰ ਸਕਦਾ ਸਾਡੀ ਪੜ੍ਹਾਈ ਨੂੰ ਇੱਧਰ ਦੀ।
ਵੀ ਉਹਨੂੰ ਜ਼ਿਆਦਾ ਕੰਮ ਕੁਮ ਦੀ ਲੋੜ ਤੇ ਨਹੀਂ ਹੈ। ਇਸ ਕਰਕੇ ਉਹ ਬੈਂਕ ਵਲੇ ਡਿਟੇਲ ਵੇਖਦੇ ਆ, ਪਰ ਸਾਡੇ ਇੱਥੇ ਦੇ ਏਜੰਟ ਨਕਲੀ ਹੁੰਦੇ ਆ, ਉਹ ਫੇਕ ਸ਼ੋ ਕਰ ਦਿੰਦੇ ਆ।
ਅੱਛਾ।
ਪਰ ਹੁਣ ਤੇ ਸਖਵਾਈ ਬੜੀ ਕਰਤੀ ਏ। ਹੁਣ ਤੇ ਯੂਕੇ ਨੇ ਪੀ ਆਰ ਵੀ ਪੰਦਰਾਂ ਸਾਲ ਦੀ ਕਰਤੀ।
ਅੱਛਾ। ਜਿਹੜਾ ਮਤਲਬ ਸਟੱਡੀ ਬੇਸ 'ਤੇ ਜਾਂਦਾ, ਉਹੀ ਕਰ ਸਕਦਾ ਫਿਰ ਹੈਨਾ।
ਕੀ ਚੀਜ਼।
ਸ਼ਿਫਟ ਦਾ ਕੰਮ
ਨਹੀਂ- ਨਹੀਂ ਅਗਰ ਸਾਰੇ ਕਰ ਸਕਦੇ ਆ, ਕੋਈ ਅਗਰ ਤੁਹਾਨੂੰ ਕੋਈ ਬੰਦਾ ਜਾਣਦਾ ਤੁਹਾਡਾ, ਅਗਰ ਉਹ ਸਪੋਂਸਰ ਦੇ ਤੁਹਾਨੂੰ। ਕੰਪਨੀ ਤੋਂ ਸਪੋਂਸਰ ਦਵਾ ਦਿ ਤੁਸੀਂ ਸਪੋਂਸਰਿੰਗ ਸ਼ਿਪ 'ਤੇ ਕੰਮ ਕਰ ਸਕਦੇ ਹੋ।
ਜੇ ਤੁਹਾਡੇ ਸਕੀਲ ਲਾਉਣੀ ਚਾਹੀਦੀ ਹੈ ਵਧੀਆ। ਸਕਲ ਪਲੰਬਰ, ਵੈਲਡਰ, ਕੰਸਟਰਕਸ਼ਨ। ਕਿਸੇ ਵੀ ਚੀਜ਼ ਦੀ ਹੋਏ, ਅਤੇ ਕੰਪਨੀ ਤੁਹਾਨੂੰ ਪੇ ਵੀ ਵਧੀਆ ਦਿੰਦੀ।
ਅੱਛਾ ਜੀ। ਆਪਣੇ ਦੇਸ਼ ਵਿੱਚ ਏਡਾ ਸਕਿੱਲ ਦੀ ਮਤਲਬ ਕਿ
ਵੈਲਿਊ ਨੀ ਹੈ, ਸਾਡੇ ਇੱਥੇ ਵੈਲਿਊ ਨੀ ਹੈ ਬੰਦੇ ਦੀ।
ਹਾਂਜੀ।
ਸਾਡੇ ਇੱਥੇ ਜਿਹੜਾ ਕੰਮ ਪੰਜ ਸੌ ' ਹੋ ਜਾਂਦਾ ਜ ਉਹ ਬਾਹਰ ਦੇ ਮੁਲਕਾਂ 'ਚ ਵੀਹ- ਵੀਹ ਹਜ਼ਾਰ ਵਿੱਚ ਚ' ਵੀ ਹੁੰਦਾ।
ਹਾਂਜੀ।
ਪਲੰਬਰ ਇੱਕ ਟੂਟੀ ਚੇਂਜ ਕਰਨ ਦੇ ਢਾਈ ਸੌ ਡੋਾਲਰ ਪੇ ਕਰਦਾ ਹੈ। ਵਨ ਆਵਰ, ਅਗਰ ਘੰਟੇ ਤੋਂ ਹੁਣ ਜ਼ਿਆਦਾ ਲੱਗ ਜਾਣ।
ਢਾਈ ਸੌ ਡਾਲਰ।
ਹਾਂਜੀ। ਤੇ ਇਸ ਟਾਈਮ ਡੋਲਰ ਦਾ ਰੇਟ ਵੀ ਸੈਵਨਟੀ ਦੇ ਕਰੀਬ ਜ਼ਿਆਦਾ ਮੇਰੇ ਖਿਆਲ।
ਅੱਛਾ ਜੀ।
ਤੇ ਜਿਹੜਾ ਵੇਅਰ ਹਊਸ, ਵੇਅਰਹਾਊਸ ਜ ਸਭ ਤੋਂ ਫ- ਫਾਇਦਾ ਹੀ ਹੈ। ਘਾਟਾ ਵੀ, ਫਾਇਦਾ ਵੀ, ਵੇਅਰਹਾਾਊਸ ਦੇ ਮੁੰਡਿਆਂ ਨਾਲੋਂ ਮੁੰਡਿਆਂ ਨਾਲੋਂ ਜ਼ਿਆਦਾ ਕੁੜੀਆਂ ਕੰਮ ਕਰਦੀਆਂ ਉੱਥੇ।
ਕੀ ਮਤਲਬ ਹੁੰਦਾ ਉਹਦੇ, ਉੱਥੇ।
ਵੇਅਰਹਾਾਊਸ ਜਾਵੇਂ, ਹੁਣ ਬਲਿੰਕੜ ਹੀ ਚੱਲਦਾ ਵਾ ਸਾਡਾ।
ਅੱਛਾ ਜੀ।
ਬਲਿੰਕਟ ਦਾ ਜਿਹੜਾ ਮੇਨ ਸਟੋਰ ਹੈ ਜੇਵੇ
ਹਾਂਜੀ।
ਉਹਨੂੰ ਵੇਅਰ ਹਾਊਸ ਕਹਿ ਦ ਹੁੰਦੇ ਜਦੋਂ ਪੈਕਿੰਗ ਹੋ ਰਹੀ ਹੈ, ਮਾਲ ਆ ਰਿਹਾ। ਦੂਜਾ ਉਹ ਲਾ ਲਓ, ਜਿਵੇਂ ਆਪਾਂ ਇਦਰਰੋਂ ਆਪਣੇ ਬੰਦਿਆਂ ਨੂੰ ਕੱਪੜੇ, ਉਹ ਕੱਪੜੇ- ਕੁੱਪੜੇ ਭੇਜਦੇ ਹਾਂ, ਪਾਰਸਲ ਭੇਜਣੇ ਹਾਂ।
ਹਾਂਜੀ।
ਜਾਂਆ ਕੋਈ ਫਰ, ਵੈਸੇ ਬੰਦਾ ਭੇਜਦਾ ਫੋੌਰਨ ਤੋਂ ਕੁਛ ਆਪਣੇ ਘਰ।
ਜੋ, ਜੋ ਪੈਕਿੰਗ -ਪੂਕਿੰਗ ਹੋ ਗਏ ਫੇਰ, ਸਕੈਨਿੰਗ -ਸਕੂਨਿੰਗ ਹੁੰਦੀ, ਲੋਡ -ਅਨਲੋਡ ਹੁੰਦਾ। ਉਹ ਸਾਰਾ ਕੰਮ ਬੇਅਰਹਾਾਊਸ ਵਿੱਚ ਹੁੰਦਾ।
ਮਤਲਬ ਕਿ ਬਾਹਰ ਜਾਣ ਦਾ ਫਾਇਦਾ ਵੀ ਹੈਗਾ।
ਇਹ ਹੈ ਤਾਂ ਹੈ, ਫਾਇਦਾ ਵਾਧੂ ਏ। ਆਪ ਬੰਦਾ ਮਿਹਨਤ ਕਰਨ ਵਾਲਾ ਹੋਣਾ ਚਾਹੀਦੈ। ਨਾਲੇ ਬੰਦੇ ਪੇਸ਼ੈਂਟਸ ਹੋਣੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਬਾਹਰ ਜਾ ਕੇ।
ਹਾਂਜੀ ਹਾਂਜੀ।
ਇਕ ਯਾਰ ਗਿਆ ਉਹ ਜਰਮਨ ਉਹਨੂੰ ਏਜੰਟ ਕਹਿੰਦਾ ਸੀ ਜਰਮਨੀ ਚੱਲ ਜਾ ਠੀਕ ਰਹੇਗਾ ਉਹ ਨਹੀਂ ਮੈਂ ਉਹਨੇ ਆਪਣੀ ਮਰਜ਼ੀ ਮਾਰੀ ਉਹ ਨੀਦਰਲੈਂਡ ਚਲ ਗਿਆ।
ਅੱਛਾ ਜੀ।
ਉੱਥੇ ਜਾ ਕੇ ਉਹਨੂੰ ਪੰਜ ਛੇ ਮਹੀਨੇ ਕੰਮ ਮਿਲਿਆ ਹੀ ਨਹੀਂ।
ਪੰਜ ਛੇ ਮਹੀਨੇ।
ਹਾਂ ਮ ਸਾਲ ਹੀ ਹੋਣ ਵਾਲਾ ਮੇਰੇ ਖਿਆਲ ਤੇ। ਉਹਦੇ ਘਰਦਿਆ ਨੂੰ ਪੈਸੇ ਭੇਜਣੇ ਸੀ ਰੋਟੀ ਰੂਟੀ ਲਈ ਵੀ ਕਦੀ ਲੱਖ ਰੁਪਏ ਪਾ ਤਾ ਕਦੀ ਪੈਂਤੀ ਹਜ਼ਾਰ ਨਾਲੇ ਗ਼ਲਤੀ ਉਹਦੀ ਇਹ ਸੀ ਉਹਨੂੰ ਨਾ ਮੋਟਰ ਚਲਾਣੀ ਆਉਂਦੀ ਨਾ ਕਾਰ ਚਲਾਉਣੀ ਆਉਂਦੀ ਸੀ।
ਮਤਲਬ ਸਕਿੱਲ ਨਹੀਂ ਹੈਗੀ ਉਹਦੇ ਕੋਲ।
ਹੈ ਹੀ ਨਹੀਂ ਸੀ। ਫਿਰ ਉਹਨਾਂ ਨੂੰ ਮਿਲ ਗਿਆ ਕੰਮ ਹੁਣ ਜਾ ਕੇ ਉਹਦਾ ਥੋੜਾ ਅੱਸੀ ਹਜ਼ਾਰ ਰੁਪਏ ਦਾ ਕੰਮ ਮਿਲਿਆ ਮਹੀਨੇ ਦਾ ਅੱਸੀ ਹਜ਼ਾਰ ਰੁਪਏ ਬੰਨੇ ਕਰੇਗਾ।
ਠੀਕ ਹੈ ਫੇਰ ਵੀ ਅੱਸੀ ਹਜ਼ਾਰ।
ਬ ਉਹਦੇ ਚ ਉਹਨੇ ਆਪਣੀ ਫੀਸ ਤੇ ਖਾਣਾ ਪੀਣਾ ਕੱਢਣਾ ਆਪਣਾ ਉਹਦਾ ਨਿਕਲ ਜੇਗਾ ਸਹੀ।
ਹਾਂਜੀ ਹਾਂਜੀ।
ਬਾਕੀ ਉਹ ਠੀਕ ਆ ਆਪਣਾ ਲੋਂਗ ਟਾਈਮ ਸੋਚ ਕੇ ਗਿਆ ਆਪਣਾ ਪੰਜ ਸਾਲ ਉੱਥੇ ਰਹੇਗਾ। ਉਹਨੂੰ ਪੀ ਆਰ ਮਿਲ ਜਾਣੀ ਉੱਥੇ ਦੀ। ਤੇ ਸੱਤ ਕੰਟਰੀ ਦਾ ਉਹਨੂੰ ਵੀਜ਼ਾ ਮਿਲ ਜਾਣਾ।
ਅੱਛਾ ਜੀ।
ਉਹ ਆਪਣਾ ਲੋਂਗ ਟਾਈਮ ਸੋਚ ਕੇ ਗਿਆ ਆਪਣੀ ਜਗ੍ਹਾ ਠੀਕ ਹੈ। ਭੈਣ ਉਹਦੀ ਦਾ ਰਿਸ਼ ਰਿਸ਼ਤਾ ਆਸਟ੍ਰੇਲੀਆ ਹੋਇਆ
ਅੱਛਾ ਜੀ।
ਉਹ ਵੀ ਪਿੰਡਾਂ ਦੇ ਮੁੰਡੇ ਆ।
ਹਾਂਜੀ ਉੱਧਰ ਪਿੰਡਾਂ ਵਾਲੀ ਸਾਈਡ ਮੁੰਡਿਆਂ ਕੋਲ ਮਤਲਬ ਕਿ ਜਿਗਰਾ ਵੀ ਹੈਗਾ ਜਾਣ ਦਾ ਤੇ ਉਹਨਾਂ ਦੇ ਮਾਂ ਪਿਓ ਵੀ ਮੰਨ
ਨਹੀਂ ਉਹ ਥੋੜਾ ਸਰੀਫ ਮੁੰਡਾ ਜਿਹੜੇ ਉਹਦੇ ਤਾਏ ਤਾਚੇ ਦੇ ਮੁੰਡੇ ਉਹ ਫੇਰ ਵੀ ਤੇਜ ਨੇ।
ਅੱਛਾ ਜੀ।
ਉਹ ਮੁੰਡਾ ਸ਼ਰੀਫ ਆ ਪਰ। ਰਾਤ ਚਲੋ ਠੀਕ ਹੈ ਫੇਰ ਗੱਲ ਕਰਨੇ ਆ ਆਪਾਂ।
ਕਰ ਦੋ ਤੁਸੀ।
ਠੀਕ ਹੈ ਚਲੋ ਭਾਜੀ। ਸਤਿ ਸ੍ਰੀ ਅਕਾਲ।